ਸਤਿ ਸ਼੍ਰੀ ਅਕਾਲ ਜੀ। ਵਦੀਆ ਜੀ ਵਦੀਆ ਤੁਸੀਂ ਸੁਨਾਓ?
ਬਸ ਵਦੀਆ। ਕੀ ਕਰ ਰੇ ਓ? ਹਾਂਜੀ, ਹਾਂਜੀ ਬਸ ਵਦੀਆ
ਹੋਰ ਕੀ ਲੱਗੇ ਹੋਏ ਨੇਂ ਬੱਚੇ?
ਬਸ ਏ ਸੁਤੇ ਨੇ ਬੱਚੇ ਤੇ ਇੱਕ ਮੋਬਾਇਲ ਦੇਖ ਰਿਹਾ ਏ। ਇੱਕ ਸੁੱਤਾ ਦਾ ਏ। ਲ ਸਾਰਾ ਦਿਨ ਕੀੜੇ ਨੇ ਬੱਚੇ ਬੱਚੇ ਕਿਹੜੇ ਨੇ ਮੋਬਾਇਲ ਦੇ ਅੱਜ-ਕਲ੍ ਦੇ
ਹੋਰ ਸੁਨਾਓ ਕੋਈ ਆਪ ਆਪਣੇ ਬਾਰੇ ਦੱਸੋ ਕੋਈ ਆਪਣਾ ਸੁਪਨਾ ਦੱਸੋ ਜਿਹੜਾ ਪੂਰਾ ਨਹੀਂ ਹੋ ਪਾਇਆ,
ਬਸ ਸੁਪਨਾ ਏਈ ਏ ਕਿ ਬਨਨਾ ਚਾਂਦੀ ਸੀ ਮੈਂ ਡੋਕਟਰ
ਅੱਛਾ ਜੀ ਕਿਉਂ ਨਹੀਂ ਬਣ ਪਾਏ ਜੀ
ਬਸ ਥੋੜ੍ਹੀ ਜਿਹੀ ਕਹਿੰਦੇ ਨੇ ਉਹ ਜੇ ਮਤਲਬ ਜੋ ਓਪਰੇਸ਼ਨ ਵਗੈਰਾ ਕਰਦੇ ਨੇ, ਉਹਨਾਂ ਕੋਲ ਖਲੋਣਾ ਪੈਂਦਾ, ਚੀਰ-ਫਾੜ ਦੇ। ਦੇਖਣਾ ਪੈਂਦਾ ਉਹਨਾਂ ਦਾ ਬਸ ਉਹ ਥੋੜਾ ਦਿਲ ਨੀ ਸੀਗਾ
ਅੱਛਾ ਅੱਛਾ, ਨਹੀਂ ਜੀ ਆਹ। ਇਹ ਲਾਈਨ ਉੱਤੇ ਤੇ ਦੇਖੋ, ਉਹੀ ਪੈ ਸਕਦਾ ਜਿਹਦਾ ਜਿਗਰਾ ਵੱਡਾ ਹੋਏ।
ਹਾਂਜੀ ਪਲੱਸ ਬਸ ਕੋਈ ਨਾ ਥੋੜ੍ਹਾ ਜਿਹਾ ਮੰਮੀ ਦੇਖਿਆ ਨਹੀਂ ਗਿਆ, ਬਸ ਤਾਂ ਕਰਕੇ ਫਿਰ ਨਹੀਂ ਬਣ ਪਾਏ।
ਤੇ ਕੁਝ ਹੋਰ ਸੋਚ ਲੈਣਾ ਹੀ ਬਣਨ ਵਾਸਤੇ।
ਬਸ ਇਹੀ ਸੀ ਮਨ ਚ।
ਸ਼ੋਹੀ ਗੱਲ ਜਿਹਦੇ ਵੱਲ! ਪਰ ਚਲੋ, ਇਹ ਕਹਿੰਦੇ ਨੇ ਵੀ, ਜੇ ਆਪਣਾ ਸੁਪਨਾ ਹੋਵੇ ਨਾ, ਤੇ ਚਾਹੇ ਜਿੱਦਾਂ ਮਰਜ਼ੀ ਉਹਦੇ ਨਾਲ ਲੜ ਕੇ ਵੀ। ਪੂਰਾ ਕਰਨਾ ਚਾਹੀਦਾ।
ਚਲੋ, ਕੋਈ ਹੋਰ ਸੁਪਨਾ ਵੀ ਆਏਗਾ ਕਦੀ ਕਰਾਂਗੇ ਪੂਰਾ ਹੋਣ ਨੂੰ?
ਹਾਂ, ਚਲੋ, ਇਹ ਤਾਂ ਆ ਸਾਡਾ ਵੀ ਹਾਂ, ਬੱਚੇ ਕਰ। ਬਿਲਕੁਲ ਬਿਲਕੁਲ
ਇਹ ਗੱਲ ਹੈ ਨਾ, ਆਪਣਾ ਨਹੀਂ ਹੋਇਆ ਤੇ ਬੱਚੇ ਕਰ ਦੇਣਗੇ। ਉਹੀ ਤਾਂ, ਪੂਰਾ ਹੋਏਗਾ ਹੀ।
ਬਿਲਕੁਲ, ਮੇਰਾ ਆਪਣਾ ਸੁਪਨਾ ਸੀ, ਮੈਂ ਬਾਹਰ ਜਾਣਾ ਸੀ।
ਅੱਛਾ
ਜੀ, ਮੇਰਾ ਮਨ ਸੀ ਮੈਂ ਆਸਟ੍ਰੇਲੀਆ ਵਗੈਰਾ ਜਾਵਾਂ। ਬੜਾ ਸ਼ੌਂਕ ਸੀ ਮੈਨੂੰ। ਜੀ, ਮੈਨੂੰ ਵਿਆਹ ਤੋਂ ਪਹਿਲਾਂ ਜਿਵੇਂ ਰਿਸ਼ਤੇ ਵੀ ਆਉਂਦੇ ਨੇ, ਮੈਨੂੰ ਰਿਸ਼ਤੇ ਵੀ ਆਏ, ਪਰ ਗੱਲ ਹੁੰਦੀ ਹੈ ਬਈ ਮਾਂ। ਪਿਉ ਆਪਣੀ ਧੀ ਨੂੰ ਬਾਹਰ ਭੇਜਣ ਵਾਸਤੇ ਨਾ, ਦੂਜਿਆਂ ਤੇ ਇਤਬਾਰ ਨੀ ਕਰ ਸਕਦੇ।
ਹਾਂਜੀ-ਹਾਂਜੀ, ਇਹ ਤੇ ਗੱਲ
ਦੇਖੋ, ਅਸੀਂ ਆਪਣੇ ਜੇ ਅਸੀਂ ਇੰਡੀਆ ਦੇ ਵਿੱਚ ਆਪਣੇ ਵਿਆਹ ਕਰਵਾਇਆ ਦਾ ਨਾ ਸਾਨੂੰ ਦੁੱਖ-ਸੁੱਖ ਐ, ਸਾਡੇ ਮਾਂ-ਪਿਓ ਸਾਡੇ ਨਾਲ ਨੇ ਚੌਵੀ ਘੰਟੇ।
ਹਾਂਜੀ-ਹਾਂਜੀ, ਇਹ ਤੇ ਹੈ ਈ ਏ।
ਛੋਟਾ ਜਿਹਾ ਵੀ ਦੁੱਖ ਐ ਨਾ ਤੇ ਉਹ ਉਸੇ ਵੇਲੇ ਹਾਜ਼ਰ ਨੇ। ਚਾਹੇ ਮੈਂ ਅੱਠ ਘੰਟੇ ਦਾ ਸਫ਼ ਸਫ਼ਰ ਤੋਂ ਦੂਰ ਬੈਠੀ ਆ। ਚਾਹੇ ਮੈਂ ਦੱਸ ਘੰਟੇ ਦੇ ਸਫ਼ਰ ਤੋਂ ਦੂਰ ਆ।
ਹਾਂਜੀ, ਉਹ ਤੇ ਹੈ ਈ।
ਵੇਖੋ ਜੀ, ਉਹ ਪਰਦੇਸਾਂ ਦੇ ਵਿੱਚ ਕਿਵੇਂ ਆਂਣਗੇ ਮਾਂ-ਪਿਓ।
ਨਹੀਂ ਜੀ, ਬਿਲਕੁਲ ਬੜਾ ਔਖਾ ਏ। ਪਹਿਲੇ ਉਹ ਪਹਿਲੇ ਪਾਸਪੋਟ ਬਣਵਾਂਣ
ਹਲੇ ਓ ਚਲ, ਉਹ ਵੀ ਚੀਜ਼ਾਂ ਹਾਂ, ਉਹ ਵੀ ਚੀਜ਼ਾਂ ਠੀਕ ਏ ਜੀ। ਐ ਚੀਜ਼ਾਂ ਕੋਈ ਸੌਖੀਆਂ ਤੇ ਹੈ ਨੀ ਜੀ ਲ
ਨਹੀਂ, ਉਹ ਤੇ ਹੈ ਈ ਏ, ਤੁਹਾਡੀ ਗੱਲ। ਇਹ ਪਰ, ਫਿਰ ਵੀ ਪੈਸੇ ਨਾਲ ਈ ਜਾਇਆ ਜਾਂਦਾ। ਬਿਨਾਂ ਪੈਸੇ ਤੋਂ ਨੀ ਜਾਇਆ ਜਾਂਦਾ।
ਬਿਨਾਂ ਪੈਸੇ ਦੀ ਵੀ ਗੱਲ ਬਾਅਦ ਵਿੱਚ। ਪਹਿਲਾਂ ਤੇ ਹੁੰਦਾ ਕਿ ਐਟੇ ਟਾਈਮ ਨੀ ਪਹੁੰਚ ਸਕਦੇ ਉਹ।
ਹਾਂਜੀ-ਹਾਂਜੀ, ਉਹ ਤਾਂ ਹੈ ਈ ਏ।
ਤੇ ਬਸ, ਪਹਿਲੇ ਉਹਨਾਂ ਨੇ ਮਨਾਂ ਕਰਤਾ। ਹੁਣ ਮੈਂ ਆਪਣੇ ਘਰ ਵਾਲੇ ਦੇ ਮਗਰ ਪਈ ਦੀ ਆ। ਮੈਂ ਮੈਂ ਕਿਹਾ ਬ‌ਈ, ਮੈਂ ਤੇ ਜਾਣਾ ਜੇ ਬਾਹਰ
ਹਾਂਜੀ।
ਕਹਿੰਦੇ ਪ‌ਏ, ਉਹ ਕਹਿੰਦੇ ਪਹਿਲੇ ਮੈਂ ਜਾਣਾ ਏ।
ਹਾਂ ਪਈ, ਮੁੰਡਿਆਂ ਦਾ ਤਾਂ ਪਹਿਲੇ ਚੱਲ ਜਾਂਦਾ, ਮੁੰਡੇ ਚੱਲ ਜਾਣ।
ਚ-ਚਲੋ ਨਹੀਂ। ਜੀ, ਮੈਂ ਜਾਵਾਂਗਾ ਤੇ ਅਸੀਂ ਇਕੱਠੇ ਜਾਵਾਂਗੇ ਜੀ। ਆ ਵੱ ਵੱਖਰੇ-ਵੱਖਰੇ ਤੇ
ਚਲੋ, ਜਾਓ। ਅੱਛੀ ਗੱਲ ਏ, ਬਾਹਰ ਜਾਣਾ ਚਾਹੀਦਾ ਐ। ਪਤਾ ਲੱਗਦਾ ਐ, ਬਾਹਰ ਦਾ। ਦੁਨੀਆਂ ਪਤਾ ਲੱਗਦੀ ਕਿੱਦਾਂ ਦੀ ਐ।
ਘਰਾਂ ਦੇ ਵਿੱਚ ਨਾ, ਆਦਮੀ ਦੇ ਬਿਨਾਂ ਜ਼ਨਾਨੀ ਦੀ ਬੁੱਕਤ ਨੀ ਹੁੰਦੀ ਜੇ।
ਉਹ ਤੇ ਹੈ ਈ ਐ। ਕੋਈ ਵੀ ਘਰ ਹੋਵੇ ਇਹਦੇ ਤੇ ਹੁਣ ਕੋਈ ਇਹ ਗੱਲ ਨੀ ਹੈਗੀ। ਕੋਈ ਵੀ ਘਰ ਦੇਖਲੋ ਤੁਸੀਂ।
ਕਿਤੇ ਚੱਲਜੇ ਨਾ ਘਰਦੇ ਐਂਊ ਖਾਣ ਨੂੰ ਪੈਂਦੇ, ਜਿਵੇਂ ਪਤਾ ਨੀ ਕੀ ਹੁੰਦਾ।
ਬਸ ਭੈਣ ਜੀ, ਸਭ ਤਰਫ਼ ਐਹੀ ਹਾਲ ਏ ਕੀ-ਕੀ ਕਰੀਏ।
ਤੇ ਕੀ ਗੱਲ ਫਿਰ ਕੀ ਏ ਜੀ। ਦੇਖੋ ਵਿਆਹ ਕੇ ਆਏ ਆ। ਥੋੜ੍ਹੀ ਖਾਲਾਗੇ। ਪਰ ਦੇਖੋ ਜੀ ਅਪਣਾ, ਸਾਥ ਤੇ ਚਾਹੀਦਾ ਨਾ ਆਦਮੀ ਦਾ।
ਇਹ ਤੇ ਹੈ ਈ ਐ। ਉਹਦੇ ਬਿਨਾਂ ਗੱਡੀ ਥੋੜ੍ਹੀ ਚੱਲਦੀ ਐ। ਇਹ ਤਾਂ ਹੈ ਈ ਐ।
ਜੋ ਚੰਗੇ-ਮਾੜੇ ਟਾਈਮ 'ਚ ਆਦਮੀ ਨੇ ਸਾਥ ਦੇਨਾਂ, ਉਹ ਘਰਦੇ ਨੀ ਦਿੰਦੇ ਜੀ।
ਪਰ ਜਿਸ ਜਗ੍ਹਾ ਤੇ ਘਰ ਦੇ ਵੀ ਸਾਥ ਦਿੰਦੇ ਨੇ ਨਾ। ਉੱਥੇ ਆਦਮੀ ਨੀ ਦੇ ਸਕਦਾ। ਇਹ ਵੀ ਗੱਲ ਐ।
ਨਹੀਂ ਜੀ, ਐਸੀ ਵੀ ਕੋਈ ਗੱਲ ਨੀ ਹੈ ਜੀ।
ਭੈਣ ਜੀ ਇਹ ਗੱਲ ਨਾ ਸੋਚੋ ਤੁਸੀਂ।
ਚਲੋ, ਅੱਜ-ਕੱਲ੍ਹ ਦੇਖ ਦੇਖੋ ਜੀ ਸਭ ਕੁਛ ਐ। ਕੀ ਸਾਥ ਘਰਦਿਆਂ ਨੇ, ਕੀ ਦੇਨਾਂ ਹੁੰਦਾ ਜੀ। ਅੱਜ-ਕੱਲ੍ਹ ਕੰਮ ਵਾਲੀਆਂ ਆਉਂਦੀਐ। ਅੱਜ-ਕੱਲ੍ਹ ਮੇਡ ਮਿਲ ਜਾਂਦੀਆਂ ਜੀ। ਧਿਆਨ ਰੱਖਣ ਵਾਸਤੇ, ਟੇਕ-ਕੇਅਰ ਵਾਸਤੇ ਮਿਲ ਜਾਂਦੀ ਏ। ਹਰ ਚੀਜ਼ਾਂ ਅੱਜ-ਕੱਲ੍ਹ ਹੈਗੀਆਂ। ਅੱਜ-ਕੱਲ੍ਹ ਕੁਛ ਔਖਾ ਨੀ ਹੈਗਾ।
ਅੱਜ-ਕੱਲ੍ਹ ਤੇ ਠੀਕ ਹੋਗਿਆ। ਪਹਿਲੇ ਸਮੇਂ 'ਚ ਤੇ ਬਹੁਤ ਉਹ ਸੀ। ਅੱਜ-ਕੱਲ ਤਾਂ ਸਾਰੀ ਫੈਸਿਲਿਟੀ ਮਿਲਦੀ ਰੇ।
ਹਾਂ, ਅੱਜ-ਕੱਲ ਤਾਂ ਸਾਰੀਆਂ ਸੁਵਿਧਾਵਾਂ ਨੇ ਜੀ।
ਹਾਂਜੀ, ਗੱਲ ਬਸ, ਹੁਨ ਕੀ ਕਰ ਸਕਦੇਆਂ ਕਈਆਂ ਕਈ ਮੇਲ ਰੱਖ ਲੈਂਦੀਆਂ ਨੇ। ਕੋਈ ਘਰ ਚ ਕੰਮ ਵਾਸਤੇ ਲਾ ਲੈਂਦੀਆਂ ਨੇ। ਅੱਜ-ਕੱਲ ਬਸ ਐਹੀ ਚੱਲਦਾ ਪੇਆਏ।
ਦੇਖੋ ਜੀ, ਆਪਾਂ ਤੇ ਸਗੋਂ ਸਾਨੂੰ ਤੇ ਕੈਂਦੇ ਨੇ ਬਈ ਚਲੋ ਮੇਡ ਰੱਖ ਦਿੰਨੇ ਆਂ ਚਲੋ ਰੋਟੀ-ਪਾਣੀ ਵਾਸਤੇ ਅਸੀ ਖੁੱਦ ਕਈ ਤਾਂ ਵੀ ਅਸੀ ਨਈਂ ਖਾਣੀ ਬਈ ਕਿਹੇ ਦੇ ਹੱਥ ਦੀ।
ਓਤੇ ਹੈ, ਪਸੰਦ ਈ ਨੀਂ ਆਂਦੀ।
ਆਹ ਸਾਨੂੰ ਨੀ ਪਸੰਦ ਆਂਦੀ ਕਿਸੇ ਦੇ ਵੀ ਹੱਥ ਦੀ, ਅਸੀ ਕਈ ਦਾ ਵੀ ਨਈਂ ਅਸੀ ਤੇ ਆਪ ਈ ਖਾਣੀ।
ਜੇ ਕੰਮ ਵਾਸਤੇ ਲਗਾਨੀਂ, ਹਾਂ ਮੈਂ ਕੇਆ ਕੀ ਲੋੜ ਲਗਾਣ ਦੀ? ਅਸੀ ਮੈਨੂੰ ਤੇ ਪਸੰਦ ਈਂ ਨੀਂ ਆਂਦਾ ਪੈਲੀ ਗੱਲ ਤੇ।
ਤੇ ਸਵੇਰੇ ਏਨਾਂ ਨੇ ਓਵੀ ਜਬਰਦਸਤੀ ਕਰਕੇ ਨਾ ਸਰਦੀਆਂ ਦੇ ਵਿੱਚ ਲਗਵਾ ਦਿੰਦੇ ਨੇ ਸਫਾਈ ਵਾਲੀ। ਤੇ ਓ ਕਰ ਕੇ ਜਾਂਦੀ ਐਤੇ, ਮੈਂ ਦੁਬਾਰਾ ਫੇਰ ਕਰਨੀ ਹੁੰਦੀਐ ਮੈਨੂੰ ਸਿੱਦਕ ਈ ਨੀਂ ਆਂਦਾ।
ਓਹੀ ਨਾ ਬਸ ਆਪੋ ਅਪਨਾ ਪਸੰਦ ਏ ਨਾ ਸਾਡੇ ਵਰਗਾ ਸਾਬ, ਸਾਨੂੰ ਆਪ ਨੀ ਪਸੰਦ ਹੈਗੀ ਹੁਣ, ਰੋਟੀ ਪਾਣੀ ਤੇ ਅਸੀ ਕਿਸੇ ਦੇ ਹੱਥ ਦਾ ਕਿੱਦਾਂ ਖਾਲਾਂਗੇ? ਨਈਂ ਖਾਦੀ ਜਾਂਦੀ, ਜੋ ਅਸੀ ਆਪ ਬਣਾਣ ਵਾਲੇ ਆਂ, ਨਈਂ ਖਾਦੀ ਜਾਂਦੀ। ਹੂੰ।
ਅਸੀ ਅਪਨੇ ਹੱਥ ਨੂੰ ਮਤਲਬ ਸਾਫ-ਸਫਾਈ ਨਾਲ ਬਣਾਣੀ ਰੋਟੀ-ਪਾਣੀ। ਓਨਾਂ ਨੇ ਤੇ ਓਦਾਂ ਹੀ ਹੱਥ ਗਚੋਲੀ ਜਾਣੇ ਆ ਜੀ ਵਿੱਚ।
ਨਾਲੇ ਏ ਪਤਾ ਨੀ, ਕਿ ਹੱਥ ਵੀ ਧੋਂਦੀਆਂ ਨੇ ਕਿ ਨੀਂ ਧੋਂਦੀਆਂ ਕੀ? ਕਰਦੀਆਂ ਨੇ ਐ ਹੁਣ ਵੀਆਵਾਂ, ਸ਼ਾਦੀਆ ਚ ਜੀ ਵਾਲੀ ਲਾਈ ਹੁੰਦੀਏ, ਓਨੇ ਰੋਟੀ-ਪਾਣੀ ਆਲੀ। ਸਾਨੂੰ ਥੋੜ੍ਹੀ ਪਤਾ ਓ ਕੀ ਕਰ ਰੀਆਂ ਕੀ ਨਈਂ ਕਰ ਰੀਆਂ, ਏਹੀ ਹੈਨਾ।
ਸਾਡੇ ਮਨ ਦਾ ਨਾ ਵੈਮ ਹੁੰਦੈ।
ਹਾਂਜੀ।
ਕੈਂਦੇ ਨੇ ਬਈ ਜਿੰਨੇ ਐ ਲੋਕਾਂ ਦੀ ਜਿੰਨੀ ਸਾਫ-ਸਫਾਈ ਹੁੰਦੀ ਐਨਾ ਉੱਨੀ ਸ਼ਾਈਦ ਈ ਕਿਸੇ ਦੀ ਹੁੰਦੀ ਹੋਏਗੀ।
ਪਰ ਹੁਣ ਦੇਖੋ, ਅਪਣੀ ਅੱਖੀ ਵੇਖ ਕੇ ਕੋਈ ਮੋੜਾ ਨੀਂ ਖਾ ਸਕਦਾ ਨਾ।
ਸਾਡੇ ਘਰ ਦੇ ਕੋਲ ਵੀ ਹੈਗੇ ਨੇ ਇੱਕ ਆਂਟੀ ਨਾ, ਤੇ ਓਵੀ ਕੰਮ ਵਗੈਰਾ ਕਰਦੇ ਦੇਨੇ ਕਿਸੇ ਦੇ ਘਰ। ਤੇ ਦੇਖੋ ਜੀ ਓਨਾਂ ਦਾ ਘਰ ਦੇਖੋਗੇ ਤੁਸੀਂ ਜਾਕੇ ਹਜੇ ਕਿ ਪਲੱਸ ਤਰ ਵਾਲਾ ਘਰ ਐ, ਤੁਸੀ ਓਨਾ ਦੀ ਜਮੀਨ ਚੋਂ ਅਪਨੀ ਸ਼ਕਲ ਵੇਖ ਲੋਗੇ।
ਹਾਂਜੀ, ਕਈਆਂ ਦੇ ਘਰ ਹੈਗੇ ਨੇ ਤੇ ਕਈਆਂ ਦੇ ਘਰ ਟੈਲਾਂ ਵੀ ਲੱਗੀਆਂ ਹੋਈਆਂ ਓਥੇ ਮਰਗੇ ਚਮਚਮ ਠੀਕੈ ਓਥੇ ਦੇ ਮੈਲਾਂ ਚਿਮੜੀਆਂ ਦੀਆਂ ਨੇ।
ਓਹੀ ਨਾ ਮਤਲਬ ਕਿ ਓਨਾਂ ਨੇ ਇਨਾ ਘਰ ਨੂੰ ਸਾਫ ਰੱਖੇਆ ਹੋਇਆ ਨਾ ਕੋਈ ਹੱਦ ਨੀਂ।
ਨਾਲੇ ਪਤਾ ਕੀ ਆ ਅੱਜ-ਕੱਲ ਹੋਗਿਆ ਟੈਲਾਂ ਲੱਗ ਗਈਆਂ ਲੋਕਾਂ ਘਰ ਠੀਕ ਕੇ ਤੇ ਪੈਲੇ ਹੁੰਦੇ ਸੀ ਫਰਸ਼। ਦੋ-ਦੋ ਟੈਮ ਪੋਚੇ ਮਾਰਨੇ, ਥਾਵਾਂ ਧੋਣੀਆਂ ਲਿਸ਼ਲਿਸ਼ ਕਰਦੇ।
ਪੈਲੇ ਜਦੋਂ ਕੱਚੇ ਫ਼ਰਸ਼ ਹੁੰਦੇ ਸੀ ਨਾ, ਓਹ ਸਗੋਂ ਜਾਦਾ ਲਿਸ਼ ਲਿਸ਼ ਕਰਦੇ ਸੀ।
ਹਾਂਜੀ।
ਅੱਜ-ਕੱਲ ਜੇੜੀਆਂ ਟਾਈਲਾਂ ਆ ਗਈਆਂ ਨੇ ਨਾ, ਤੁਸੀਂ ਗਿੱਲਾ ਪੈਰ ਲੈਕੇ ਆਓ ਸਾਰਾ ਅੰਦਰ ਚਿੱਕ
ਨਾਲ ਹੀ ਹਾਂਜੀ -ਹਾਂਜੀ ਉਹ ਤੇ ਹੈ ਹੀ ਆ। ਪਰ ਇੱਕ ਗੱਲ ਇਹਨਾਂ ਦੀ ਇਹ ਵੀ ਹੈਗੀ ਹੈ ਜੇ ਗੰਦ ਪੈਂਦਾ ਨਾ ਤੇ ਸਾਫ਼ ਬੜੀ ਜਲਦੀ ਹੁੰਦਾ ਹੈ। ਇਹ ਵੀ ਗੱਲ ਹੈ ਹਾਂਜੀ। ਟਾਈਲਾਂ ਦੀ ਆਂ ਇਹ ਵੀ ਇਕ ਖ਼ਾਸੀਅਤ ਹੈ। ਕਿਉਂਕਿ ਜੇ ਗੰਦ ਪੈਂਦਾ ਤਾਂ ਸਾਫ਼ ਬਹੁਤ ਜਲਦੀ ਹੁੰਦਾ ਹੈ।
ਪਹਿਲੇ ਦੇਖੋ ਜਿਵੇਂ ਕੱਚੇ ਫਰਸ਼ ਹੋਣੇ ਪਹਿਲੇ ਝਾੜੂ। ਤੀਲਾਂ ਵਾਲੇ ਮਾਰਨੇ ਫੇਰ ਉੱਤੇ ਚਲੋ ਵਾਈਪਰ ਤੇ ਹੁੰਦੇ ਹੀ ਨੀ ਉਸਦੇ ਤੀਲਾਂ ਵਾਲੇ।
ਨੇ ਫੇਰ ਹਾਂਜੀ ਪਾਣੀ ਮਾਰਨਾ। ਪਰ ਅੱਜ ਕੱਲ੍ਹ ਤਾਂ ਵੈਸੇ ਸਾਫ਼ ਬੜੀ ਜਲਦੀ ਹੁੰਦੀਆਂ ਨੇ।
ਅੱਜ ਕੱਲ੍ਹ ਤੇ ਜੇ ਇਹ ਟੈਲਾਂ ਐਸੀਆਂ ਨੇ ਅੱਜ ਕੱਲ੍ਹ ਤਾਂ ਟੈਲਾਂ ਐਸੀਆ। ਟੈਲਾਂ ਐਸੀਆਂ ਨੇ ਬਈ ਸਵੇਰੇ ਸਫਾਈ ਕਰਨੀ ਹੋਵੇ ਪਾਣੀ ਪਾਇਆ। ਵਾਈਪਰ ਨਾਲ ਕੱਢਿਆ ਅਤੇ ਚਲੋ ਜੀ ਛੁੱਟੀ।
ਹਾਂਜੀ ਪਰ ਫੇਰ ਤਾ ਉਹ ਪੋਚਾ ਤੇ ਮਾਰਨਾ ਪੈਂਦਾ ਹੀ ਏ ਥਾਂ-ਥਾਂ ਤੇ ਫਿਰ। ਪਾਣੀ ਰਹਿ ਜਾਂਦਾ ਕਿਤੇ ਨਾ ਕਿਤੇ ਪੋਚਾ ਤੇ ਲਉਣਾ।
ਹਾਂ ਚਲੋ ਥੋੜ੍ਹਾ ਬਹੁਤਾ ਤਾਂ ਕਰਨਾ ਹੀ ਪੈਂਦਾ ਦੇਖੋ ਬੱਚਿਆਂ ਦੇ ਤਿਲਕਣ ਦਾ ਡਰ ਹੁੰਦਾ ਆਪਣਾ ਤੇ ਕੋਈ ਨਹੀਂ ਹੁੰਦਾ।
ਆਪਣਾ ਵੀ ਫਿਰ ਕਈ ਵਾਰੀ ਪੈਰ ਹੋ ਜਾਂਦਾ। ਸਿਆਣਾ ਬੰਦਾ ਹੀ ਕੋਈ ਆ ਜਾਂਦਾ ਤੇ ਉਹ ਵੀ ਡਿੱਗ ਜਾਂਦਾ ਹੋਰ ਇਹ ਗੱਲ ਏ ਬਸ ਹੁਣ ਕੀ ਕਹਿ ਸਕਦੇ ਹਾਂ।
ਹੋਰ ਸੁਣਾਓ।
ਹਾਜੀ ਤੁਸੀਂ ਦੱਸੋ ਤੁਸੀ ਦੱਸੋ।
ਬਸ ਕੁਛ ਨਹੀਂ ਬਸ ਚਾਹ ਵਗੈਰਾ ਬਣਾਉਣ ਲੱਗੇ ਹਾਂ ਮੈਂ ਕਿਹਾ ਚਾਹ ਪੀਏ ਥੜ੍ਹੀ ਜਿਹੀ ਹੁਣ। ਸੁਸਤੀ ਪਈ ਦੀ ਹੈ।
ਬਸ ਅੱਥੇ ਤੇ ਬਸ ਏਦਾਂ ਹੀ ਮੋਮਸ ਸਾਰਾ ਦਿਨ ਬੇਕਾਰ ਹੋ ਜਾਂਦਾ ਸਾਰਾ ਦਿਨ।
ਹਾਂਜੀ। ਬੜੇ ਵੱਡੇ ਦਿਨ ਆ ਗਏ ਨੇ ਨਾ ਟਾਈਮ ਕਿੱਥੋਂ ਬੀਤੇਗਾ।
ਉਹ ਹਾਂਜੀ ਇਹ ਤੇ ਹੈ ਹੀ।
ਕੰਮ ਕੁਮ ਵੀ ਕਰ ਲਈਦੇ ਨੇ ਸਭ ਕੁਛ ਕਰ ਲਈਦਾ ਅਤੇ ਟਾਈਮ 'ਤੇ ਵੀ ਬੀਤਣ ਤੇ ਨਹੀਂ ਆਉਂਦਾ।
ਹੋਰ ਬਸ ਹੁਣ ਕੀ ਕਰਨਾ
ਹੁਣ ਨਹੀਂ ਬੀਤਦਾ ਹੁਣ ਬੱਚੇ ਸਕੂਲ ਜਾਣੇ ਸ਼ੁਰੂ ਹੋ ਗਏ ਨੇ ਨਹੀਂ ਤੇ ਤੇ। ਸਾਰਾ ਦਿਨ ਤਾਂ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਰਾਤ ਵੀ ਪੈ ਜਾਂਦੀ ਸੀ।
ਹਾਂਜੀ ਉਹ ਤੇ ਹੈ ਹੀ ਬਸ ਹੁਣ ਰਾਤ ਕੀ ਹੁਣ ਤੇ ਰਾਤ ਪੈਦੀ ਬੜੀ ਲੇਟ ਹੈ। ਪਹਿਲੇ ਦਿਨ ਹੋ ਜਾਂਦੀ ਹੁਣ ਤੇ ਮਸਾਂ ਅੱਠ ਕੁ ਵਜੇ ਤੱਕ ਚਾਨਣਾ ਰਹਿਣਾ ਸੱਤ ਕ ਵਜੇ ਤੱਕ।
ਹਾਂ ਇਹ ਤੇ ਹੈ ਹੀ ਹੈ ਜੀ।
ਹਾਂਜੀ, ਸੱਤ ਵਜੇ ਤੱਕਨ ਚਾਨਣਾ ਰਹਿਣਾ ਨਹੀਂ ਤੇ ਇਸ ਟਾਈਮ ਤੱਕ ਤੇ ਹਨੇਰੇ ਹੋ ਜਾਂਦਾ। ਸੀਗਾ ਸਾਢੇ ਪੰਜ ਵਜੇ।
ਜੇ ਇਸ ਲਈ ਤੱਕ ਤੁਸੀਂ ਬਾਹਰ ਜਾਓ ਤਾਂ ਤੁਹਾਨੂੰ ਹਨੇਰਾ ਲੱਭੇ ਤੇ ਗਰਮੀਆਂ ਦੇ ਮੌਸਮ ਚ ਸਾਢੇ ਸੱਤ ਵਜੇ ਤੁਹਾਨੂੰ ਥੋੜ੍ਹਾ ਜ ਨੇਰਾ ਲੱਗੇਗਾ
ਹਾਂਜੀ
ਅਤੇ ਸਵੇਰੇ ਤੁਸੀਂ ਜਿਵੇਂ ਪੰਜ ਵਜੇ ਉੱਠੋਗੇ ਨਾ ਤਾਂ ਦਿਨ ਚੜ੍ਹਿਆ ਹੁੰਦਾ ਪੂਰਾ
ਹਾਂਜੀ ਹਾਂਜੀ ਉਹ ਤੇ ਹੈ ਹੀ ਏ ਬਸ ਮੌਸਮਾਂ ਦਾ ਵੀ ਨਈ ਨਾ ਪਤਾ ਲੱਗਦਾ
ਮੌਸਮ ਤੇ ਬੜੇ ਖ਼ਰਾਬ ਹੋਏ ਦੇ ਨੇ ਜੀ ਹਵਾ ਦਾ ਕੋਈ ਦਮ ਨੀ ਹੈਗਾ ਹਵਾਵਾਂ ਕਿੱਥੋਂ ਆਣ ਪੇੜ ਪੌਦੇ ਨੀ ਹੈਗੇ ਆਪਣੇ ਏਥੇ
ਅੱਜ-ਕੱਲ ਹੈ ਈ ਨੀ ਕੋਈ ਲੱਗਿਆ ਈ ਹੋਯਾ ਪੈਲੇ ਪੇਡੇ ਵਾਹ ਵਾ ਹੁੰਦੇ ਸੀਗੇ ਹਾਂ ਅੱਜ-ਕੱਲ ਕਿੱਥੇ ਵਾ ਆਣੀ ਏ।
ਬਿਲਕੁਲ-ਬਿਲਕੁਲ ਜੀ ਤਾਂਹੀ ਤੇ ਪਰੇਸ਼ਾਨੀਆਂ ਹੁੰਦੀਆਂ ਐ ਚਲੋ, ਹਾਂ ਚਲੋ ਠੀਕ ਐ ਦੀ ਮੈਨੂੰ ਨਾ ਕੋਲ ਆਂਦੀ ਓਕੇ ਜੀ ਸਾਸ ਸ੍ਰੀ ਕਾਲ ਜੀ।